ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ,
ਸਤਿ ਸ੍ਰੀ ਅਕਾਲ ਜੀ ਹਾਂਜੀ, ਜੇ ਮੈਂ ਗੱਲ ਕਰਦੀ ਵੀ ਸੀ ਤੁਹਾਡੀ ਆਵਾਜ਼ ਨਹੀਂ ਆਈ ਸੀ, ਨਾ ਹੈਲੋ ਹੈਲੋ ਕਰੇ ਜਾਂਨੀ ਐ।
ਅੱਛਾ ਨਹੀਂ ਮੇਰੇ ਕੋਲ ਹੁਣੀ ਕੋਨੈਕਟ ਹੋਈ ਹੈ ਕੋਲ ਨਾ, ਮੇਰੇ ਕੋਲ ਪਹਿਲਾਂ ਆਏ ਨਹੀ ਸੀ। ਫੋਨ ਨਾ ਸਹੀ
ਅੱਛਾ-ਅੱਛਾ, ਬਸ ਮੈਂ ਤੁਹਾਡੇ ਕੋਲ ਪੁੱਛਣਾ ਸੀ ਬਸ ਕੋਈ ਗੱਲ ਕਰਨੀ ਫ ਦਸ ਕੁ ਮਿੰਟ ਮੈਂ ਕਿਹਾ ਚੱਲ ਪੁੱਛਾਂ ਕੁਛ ਸਬਜ਼ੀ ਸੁਬਜ਼ੀ ਦਾ ਮਿਕਸ ਸਬਜ਼ੀ
ਅੱਛਾ-ਅੱਛਾ ਹਾਂਜੀ,
ਤੁਹਾਨੂੰ ਬਣਾਣੇ ਆਦੀ ਆ ਬਣਾਦੇ ਹੋ ਤੁਸੀਂ?
ਜੀ-ਜੀ, ਅਸੀਂ ਤਲ ਕੇ ਬਣਾਨੇ ਹਾਂ ਨਾ ਸਾਰੀ ਸਬਜ਼ੀਆਂ ਵਗੈਰਾ ਨੂੰ ਚੰਗੀ ਤਰ੍ਹਾਂ ਬੋਸ਼ ਕਰਕੇ
ਹਾਂ-ਹਾਂ,
ਫਿਰ ਉਹਨਾਂ ਨੂੰ ਨਾ, ਅਹ, ਫਰਾਈ ਕਰ ਲੈਂਨੇ ਆ। ਉਹ ਨਾਂ ਫਰਾਈ ਕਰਕੇ ਨਾ, ਬੜਾ ਸਵਾਦ ਟੇਸਟ ਆਂਦਾ ਨਾ ਉਹਨਾਂ ਦਾ। ਜੀ, ਜੀ, ਜੀ।
ਮਸਾਲਾ-ਮਸੂਲਾ ਤਾਂ ਬਣਾਉਂਦੇ ਹੋਗੇ? ਕੋਈ ਪਿਆਜ
ਪਿਆਜ, ਜੀ, ਜੀ, ਜੀ, ਥੋੜਾ ਮਸਾਲਾ ਕਰਕੇ। ਪਿਆਜ, ਪਿਆਜ ਨੂੰ ਚੋਪ ਕਰਕੇ, ਉਸ ਤੋਂ ਬਾਅਦ ਅਦਰਕ ਲਸਣ ਦਾ ਬਸ ਉਹ ਸਾਰਾ ਤੜਕਾ ਮਿਕਸ ਕਰਕੇ ਵਿੱਚ ਬਣਾ ਕੇ ਨਮਕ, ਮਿਰਚ, ਹਲਦੀ ਸਭ ਪਾ ਕੇ ਸਬਜ਼ੀ ਮਿਕਸ ਕਰ ਦਿੰਨੇ ਆ। ਫੇਰ ਥੋੜੀ ਸਟੀਮ ਦੇ ਦਿੰਨੇ ਹਾਂ। ਸਟੀਮ ਦੇ
ਤਾਲ, ਤਾਲ, ਤੱਲ-ਤੱਲ ਕੇ ਕੱਢਨੀਂ ਅ ਨਾ ਪਹਿਲੇ ਸਬਜੀ
ਹਾਂਜੀ, ਹਾਂਜੀ ਤ ਫਰਾਈ ਕਰ ਲਿਆ ਨਾ ਉਹਨਾਂ ਨੂੰ। ਜੀ, ਜੀ, ਜੀ, ਇਹ ਬਸ ਇਸ ਸਰਾ ਮੈਂ ਤਾਂ ਬਨਾਨੀ ਆ। ਬਾਕੀ ਹੱਲੇ ਮੈਂ ਕਦੇ ਮਿਕਸ ਸਬਜ਼ੀ ਇੱਕ-ਦੋ ਵਾਰੀ ਬਣਾਈ ਏ, ਕੁਜ ਜਾਦਾ ਨੀ ਬਣਾਈ
ਸ਼ੈਦ। ਮੈਂ ਕਿਹਾ ਪੁੱਛਾਂ ਤੁਹਾਨੂੰ ਮੈਂ ਵੀ ਵੈਸੇ ਐਸਰੇ ਬਨਾਨੀ ਆ। ਮੈਂ ਕਿਹਾ ਸ਼ੈਦ ਕੋਈ ਅਲੱਗ ਹਿਸਾਬ ਨਾਲ ਨਾ ਤੁਸੀਂ ਬਈ ਬਣਾਂਦੇ ਹੋਵੋ, ਤਾਂ ਮੈਂ ਕਿਹਾ ਪੁੱਛ ਕੇ ਦੇਖਾਂ, ਚਲੋ। ਦਸ, ਪੰਜ-ਦਸ ਮਿੰਟ ਪੁੰਛ ਤੇ ਦੇਖੋ
ਜੀ, ਜੀ, ਜੀ, ਨਹੀਂ ਮੈਂ ਸੁਣਿਆ ਇੱਕ ਨਾ ਤੁਹਾਡੇ ਉਹ ਬੜੇ ਸਵਾਦ ਬਣਾਂਦੇ ਨੇ ਸਾਬੂ ਦਾਨਾ ਵੜੇ
ਅੱਛਾ, ਅੱਛਾ, ਹਾਂਜੀ। ਉਹ ਬਣਾਉਦੇ ਅਸੀਂ। ਹਾਂ, ਪਹਿਲੇ ਸਾਬੂ ਦਾਨਾਂ ਨੂੰ ਨਾ, ਮਤਲਬ ਕਿ ਬਰਤਨ-ਬੁਰਤਨ ਚ ਪਾ ਕੇ ਧੋ ਲੈਂਦੇ ਆ ਚੰਗੀ ਤਰ੍ਹਾਂ ਹੱਥ ਮਾਰ ਕੇ ਸੀ ਤੇ ਧੋ ਕੇ ਤੇ ਬਸ ਤੇ ਉਹਨਾ ਕੁ ਪਾਣੀ ਰੱਖਣਾ, ਜਿੰਨਾ ਹਲਕਾ-ਹਲਕਾ ਮਤਲਬ ਕਿ ਗਿੱਲੇ-ਗਿੱਲੇ ਰਹਿਣ ਬਸ
ਅੱਛਾ, ਅੱਛਾ, ਅੱਛਾ।
ਧੋ ਲੈਨਾ ਸੀਂ। ਫਿਰ ਪਾਣੀ ਵਿੱਚ ਰੱਖਣਾ ਨਾ। ਪਾਣੀ ਸਾਰਾ ਕੱਢ ਲੈਣਾ। ਹਾਂਜੀ। ਫੇਰ ਥੋੜਾ-ਥੋੜਾ, ਮਤਲਬ ਕਿ ਹਾਂ। ਰਾਤਿ ਤੁਸੀਂ ਰਾਤੀ ਕਰਨਾ, ਰਾਤੀ। ਵੈਸੇ ਤਾਂ ਰਾਤੀ ਹੀ ਕਰਦੇ ਆ, ਪਿਉਂਦੇ ਹੈ ਨਾ ਪਾਣੀ ਵਿੱਚ ਪਾਣੀ, ਉਨਾ ਹੀ ਪਾਣਾ ਜਿਹਦੇ ਵਿੱਚ ਪੂਰਾ ਮਤਲਵ ਕਿ
ਵਿ ਡੂਬ ਜਾਨ ਨਾ ਪੂਰਾ-ਪੂਰਾ ਪ੍ਰੋਪਰ ਕਿ
ਹਾਂ। ਬੱਸ ਵਿਲ ਕੂਲ ਔਧੇ ਉੱਪਰ ਹੀ ਨਜ਼ਰ ਆਏ। ਬਸ ਜਾਦਾ ਉਪਰ ਨਹੀਂ ਆਣਾ ਚਾਹੀਦਾ ਪਾਨੀ
ਅੱਛਾ ਈ ਕੇ
ਉਹ ਪਾਣੀ ਵਿੱਚ ਹੀ ਫੁੱਲ ਜਾਏਗਾ। ਥੋੜਾ-ਥੋੜਾ ਪਾਣੀ ਰੱਖੀ ਦਾ, ਫਿਰ ਧੋ ਕੇ ਰਾਤ ਵੇਲੇ ਔਧੇ ਵਿੱਚ ਹੀ ਫੁੱਲ ਜਾਂਦਾ। ਫਿਰ ਉਸ ਉਸ ਤੋਂ ਬਾਅਦ, ਆਲੂ ਬਾਲ ਲੈਂਦੇ ਆ। ਆਲੂਆਂ ਦੀ ਮਤਲਬ ਕਿ ਵਾਲ ਬੁਲ ਕੇ ਮੇਸ ਨਾ ਕਰ ਲਉ। ਉਹਦੇ ਵਿੱਚ, ਸਾਬੂ ਦਾਣੇ 'ਚ ਪਾ ਦੋ ਸਾਬੁ ਦਾਣਾ ਬਸ ਪਾਣੀ ਨੀ ਔਨਾ ਚਾਹੀਦਾ ਵਿੱਚ
ਬਸ ਉਹ ਜਿਵੇਂ ਕਿ ਸਾਰੀ ਰਾਤ ਭਿਓਵਾਂਗੇ ਉਹ ਸਾਰਾ ਸਾਬੂ ਦਾਣਾ ਜਿੜਾ ਪਾਣੀ ਹੋਏ
ਬਸ ਪਾਣੀ ਉਹਦੇ ਬਰਾਬਰ ਹੀ ਰੱਖਣਾ ਸਾਬੂ ਦਾਣੇ ਦੇ, ਉੱਪਰ ਫਾਲਤੂ ਨੀ ਪਾਉਣਾ ਨਾ ਹਾਂਜੀ। ਨਜ਼ਰ ਆਣਾ ਚਾਹੀਦਾ ਸਾਬੂ ਦਾਣਾ, ਉਹ ਬਿਲਕੁਲ ਉੱਪਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਹਦੇ ਬਰਾਬਰ ਆਏ ਬਸ ਬਿਲਕੁਲ ਹਾਂ, ਉਹਦੇ ਵਿੱਚੋਂ ਫੁੱਲ ਜਾਏਗਾ। ਫਿਰ ਤੱਕ
ਠੀਕ, ਠੀਕ ਹੈ।
ਤੁਸੀਂ ਖੁੱਲੇ ਵੱਡੇ ਪਰ ਭਾਂਡੇ 'ਚ ਪਾ ਲਓ ਆਲੂ ਚਿਰ ਸ਼ਿਲਸ਼ੁਲ ਕਰ ਉਹਦੇ ' ਪਾ ਲਓ। ਹੋਰ ਤੁਸੀਂ ਮਤਲਬ ਕਿ ਅਦਰਕ ਥੋਮ ਕੁੱਟ ਕੇ ਪਾ ਲਓ। ਗਿਰੀਆਂ, ਗਿਰੀਆਂ ਹੁੰਦੀਆਂ ਨਾ ਜਿਹੜੀਆਂ ਗਿਰੀਆਂ ਉਹਨਾ ਨੂੰ ਤੁਸੀਂ ਭੁਣ ਪਹਿਲਾਂ ਸੁੱਕ ਕੀਆ ਉਹਨਾਂ ਦੇ, ਛਿੱਲੜ -ਛੂਲੜ ਉਤਾਰ ਕੇ ਫਿਰ ਉਹਨੂੰ ਗ੍ਰਾਇੰਡ ਮਿਕਸੀ 'ਚ ਕਰ ਲਓ। ਥੋੜ੍ਹ -ਥੋੜ੍ਹੀਆਂ। ਜ਼ਿਆਦਾ ਨੀ ਕਰਨੀਆਂ ਬਰੀਕ। ਥੋੜ -ਥੋੜ੍ਹੀਆਂ
ਅੱਛਾ। ਅੱਛਾ। ਅੱਛਾ ਬਸ ਥੋੜੀ ਦਰਦਰੀ ਜੀ ਰਹਿੰਦੀਆਂ ਨੇ।
ਚ ਪਾ ਦਿੰਦੇ ਆ। ਹਾਂ, ਸਾਬੂ ਦਾਣਾ, ਗਿਰੀਆਂ, ਆਲੂ ਸਾਰਾ ਮਿਕਸ ਕਰ ਲਉ। ਤੇ ਅਦਰਕ, ਥੋਮ ਦਾ ਪੇਸਟ ਪਾ ਦਿਉ, ਹੋਰ ਆਪਣਾ ਲੂਣ ਮਿਰਚ ਤੁਹਾਨੂੰ ਪਤਾ ਆਪਣੇ ਹਿਸਾਬ ਨਾਲ ਹੀ ਪਾਉਣਾ।
ਹਾਂਜੀ, ਹਾਂਜੀ
ਤੇ, ਉਹਨੂੰ ਫਿਰ ਚੰਗੀ ਤਰ੍ਹਾਂ ਮਿਸ ਵਾਂਗਣ ਤਿਆਰ ਕਰ ਲਉ ਸਾਰੇ। ਤੇ, ਬਸ ਪਾਣੀ ਨੀ ਲਾਣਾ। ਬਿਲਕੁਲ ਵੀ ਪਾਣੀ ਨਹੀਂ ਲਾਣਾ। ਤੇ ਚੰਗੀ ਤਰ੍ਹਾਂ ਮੈਸ਼ ਕਰ ਕਰਕੇ ਜਦੋਂ ਤੁਸੀਂ ਟਿੱਕੀ ਬਨਾਣਾ, ਉਦੋਂ ਹਲਕਾ, ਹਲਕਾ ਲਾ ਲੈਣਾ ਹੱਥ ਤੇ ਬਸ ਟਿੱਕੀ ਬਣਾ ਲੈਣੀ, ਜਿਵੇਂਂ ਅਸ ਤੇ ਆਲੂ ਦੇ ਟਿੱਕੀ ਬਣਾਉਦੇ ਆ ਨਾ, ਓਵੇਂ ਉਂਜ ਟਿੱਕੀ ਬਣਾਣੀ ਏ।
ਅੱਾ
ਤੇ ਬਸ ਉਹਨੂੰ ਫਿਰ ਤੇਲ ਚੰਗੀ ਤਰ੍ਹਾਂ ਤੇਜ਼ ਗਰਮ ਕਰਕੇ ਅਤੇ ਉਹਦੇ ਵਿੱਚ ਪਾਈ ਜਾਓ, ਫਰਾਈ ਕਰੀ ਜਾਓ।
ਠੀਕ, ਠੀਕ, ਠੀਕ ਹੈ।
ਸਾਬ ਜਿਵੇਂ ਖਾਂਦਾ ਨਾ ਕੋਈ ਮਤਲਬ ਕਿ ਲਾਈਟ ਖਾਂਦਾ ਜਾਂ ਤੇਜ਼। ਖਾਂਦਾ ਏ
ਹਾਂਜੀ, ਹਾਂਜੀ।
ਉਹਦੇ ਹਿਸਾਬ ਨਾਲ ਪਾ ਲੋ।
ਨਹੀਂ, ਨਹੀਂ, ਠੀਕ ਹੈ।
ਤਿਆਰ ਹੋ ਜਾਣਗੇ, ਵੈਸੇ ਅਸੀਂ ਚਟਨੀ ਵੀ ਬਣਾਉਂਦੇ ਆਂ, ਜੀ ਗਿਰੀਆਂ ਦੀ ਨਾਰੀਅਲ ਦੀ
ਅੱਛਾ ਨਾਰੀਅਲ ਚਟਨੀ ਨਾਲ ਠੀਕ ਹੈ ਫਿਰ ਪੂਰਾ ਸਵਾਦ ਆਉਂਦਾ ਉਹ
ਗਿੱਲਾ ਹੈਗਾ ਤੁਸੀਂ ਸੁੱਕਾ ਵੀ ਰਾਤੀ ਭਿਆਉਂ ਦਿਓ ਨਾਰੀਅਲ ਨੂੰ ਪਾਣੀ 'ਚ ਡੂੰਘੇ ਵਿੱਚ ਉਹ ਥੋੜ੍ਹਾ ਗਿੱਲਾ ਜਗਾਾ ਬਸ ਉਹ ਥੋੜ੍ਹੇ ਗਿੱਰੀਆਂ ਵਾਲਾ ਕੇ ਛਿਲੜਾ ਲਾ ਕੇ ਉਹਨੂੰ ਦੋਨਾਂ ਨੂੰ ਇਕੱਠਿਆਂ ਉਹਨੂੰ ਗਰਾਾਇੰਡ ਕਰ ਲਉ
ਅੱਛਾ ਅੱਛਾ ਅੱਛਾ ਅੱਛਾ ਮੈਨੂੰ ਸਹੀ ਆ
ਕੜੀ ਪੱਤੇ ਦਾ ਤੜਕਾ ਲਾ ਦਿਉ ਹਲਕਾ ਦੇ ਨਮਕ ਪਾ ਕੇ ਹਰੀ ਮਿਰਚ ਪਾ ਲਓ ਨਾਲ ਹੀ ਪੀਸਾਂ ਲੱਗਿਆ ਹਾਂ ਬਸ ਚਟਨੀ ਵੀ ਨਾਲ ਉਹ ਵਾਲੀ ਚਟਨੀ ਬਣਾਉਦੇ ਹਾਂ ਅਸੀਂ ਕਾਫ਼ੀ ਸਵਾਦ ਲੱਗਦੀ ਖਾਣ
ਨਹੀਂ ਸਹੀ ਹੈ ਮੈਂ
ਜਨਾ ਸੋਸ ਲ ਸੋਸ ਵੀ ਲੈ ਸਕਦਾ ਟਮਾਟਰ ਸੋਸ
ਅੱਛਾ ਅੱਛਾ ਅੱਛਾ ਅੱਛਾ ਵੀ ਠੀਕ ਹੈ ਜਿਵੇਂ ਕਿ ਬੱਚੇ ਨਾ ਚਟਨੀ ਘੱਟ ਖਾਂਦੇ
ਹਾਂ ਹਾਂ ਨਹੀਂ ਬੱਚੇ ਖਾ ਸਕਦੇ ਮਿਰਚ ਲਾਈਟ ਰੱਖ ਲਓ ਹਾਂ ਮਿਰਚ ਹਲਕੀ ਪਾ ਲੋਓ ਬਿਲਕੁਲ ਜੇ ਆਪ ਤੁਸੀਂ ਖਾਂਣੇ ਹੋ ਅਤੇ ਉਹਦੇ ਵਿੱਚ ਪਾ ਲਓ ਹੋਰ ਦੂਸਰੀ ਚਟਨੀ '
ਅੱਛਾ ਅੱਛਾ ਅੱਛਾ
ਸਾਡੇ ਤਾਂ ਬੱਚੇ ਖਾ ਲੈਂਦੇ ਆ ਹਲਕੇ ਰੱਖਣੇ ਨਾ ਅਸੀਂ ਵੈਸੇ ਵੀ ਉਹ ਨਾ ਤੇਜ਼ ਨੀ ਸਵਾਦ ਲੱਗਦੀ ਮਿੱਠੀ ਮਿੱਠੀ ਸਵਾਦ ਲੱਗਦੀ ਆ
ਅੱਛਾ ਅੱਛਾ ਅੱਛਾ ਅੱਛ ਅੱਛ
ਸੁਆਦ ਨਹੀਂ ਲੱਗਦੇ ਆ
ਜੀ ਜੀ ਜੀ
ਬਸ ਅਸੀਂ ਤੇ ਬਣਾਉਦੇ ਹਾਂ ਹੋਰ
ਨਹੀਂ ਥੋੜਾ ਬਹੁਤ ਤਾ, ਹਾਂਜੀ ਹਾਂਜੀ ਨਹੀਂ ਨਹੀਂ ਮੈਂ ਵੀ ਟ ਕਰਾਂਗੀ ਮੈਨੂੰ ਥੋੜਾ ਹੋ ਜਾਂਦਾ ਕਿਸੇ ਵੀ ਬੱਚਿਆਂ ਨੂੰ ਅਗਰ ਉਹ ਨਾਰੀਅਲ ਚਟਨੀ ਖਾਂਦੇ ਕਿ ਨਹੀਂ ਖਾਂਦੇ ਉਹਦੇ ਕਰਕੇ ਤਖਿਆ ਦਾ ਪੁੱਛਿਆ ਸੀ ਵੀ ਮਿਰਚ ਆਉਂ ਦੀਆਂ ਨੇ ਫੇ ਤੁਂ ਕਹਿੰਦੇ ਟਮੈਟੋ ਸੋਸ ਵਿੱਚ ਖਾ ਸਕਦੇ ਨੇ ਨਾਲ
ਹਾਂ ਆਪਣੀ ਮਰਜ਼ੀ ਤੁਹਾਡੀ ਬਸ ਸਾਨੂੰ ਤੇ ਗਰੀ ਹੈ ਇ ਸਵਾਦ ਲੱਗਦੀ ਨਾਰੀਅਲ ਵਾਲੀਆ
ਹਮ ਹਮ ਹਮ ਨਹੀਂ ਨਹੀਂ ਸਹੀ ਹੈ
ਨਾਰੀਅਲ ਵਾਲੀ ਸਵਾਦ ਲੱਗਦੀ
ਅੱਛਾ ਅੱਛਾ ਅੱਛਾ ਹਾਂ ਨਹੀਂ ਨਹੀਂ ਨਾਰੀਅਲ ਚਟਨੀ ਤਾਂ ਬੜੀ ਸੁਆੱਦ ਲੱਗਦੀ ਹੈ ਇਹਦੇ ਵਿੱਚ ਸਹੀ ਤਰਾਂ ਉਹ ਜਾਂਦਾ ਨਾ ਕਈ ਇਹਦੇ ਵਿੱਚ ਨਾ ਕਈ ਧਨੀਏ ਦੀ ਵੀ ਚਟਨੀਂ ਬਣਾ
ਹਾਂ ਹਾਂ ਧਨੀਆ ਤੇ ਧਨੀਆ ਵੀ ਬਣਾਂਦੇ ਆ ਧਨੀਆਂ ਦੀ ਬਣਾ ਲਓ ਮਤਲਬ ਕਿ ਉਹ ਵੀ ਸਵਾਦ ਲੱਗਦੀ ਹੈ ਬਾਅਦ 'ਚ ਦਹੀਂ ਪਾ ਲਓ ਵਿੱਚ
ਹਾਂ ਹਾਂ
ਦਹੀਂ ਦਾ ਧਨੀਆ ਦੀ ਉਹ ਵੀ ਸਵਾਦ ਲੱਗਦੀ ਹੈ
ਜੀ ਜੀ ਜੀ ਜੀ ਜੀ ਨਹੀਂ ਸਹੀ ਹੈ ਉਹ ਹੀ ਬੜੀ ਸੁਆਦ ਲੱਗਦੀ ਮੇਰਾ ਆਪਦਾ ਖੁਦ ਦਾ ਕਈ ਵਾਰੀ ਨਾ ਮਨ ਹੁੰਦਾ ਮੈਂ ਆਪ ਇੱਥੇ ਹਰੀ ਸੋਸ ਬਣਵਾ ਲੈਣੀ ਆ ਆ ਚਟਨੀਂ
ਅੱਛਾ ਹਾਂ
ਤੇ ਬਸ ਉਹ ਇੱਕ ਨਾ ਅਸੀਂ ਅ ਜੇ ਹੁਣ ਗਰਮੀ ਚ ਜਿਵੇਂ ਕਿ ਚਾਵਲ ਖਾਂਦੇ ਦਾ ਮਨ ਨੀ ਉਹ ਰੋਟੀ ਖਾਣ ਦਾ ਮਨ ਨੀ ਕਰਦਾ ਹੁਣ ਅ ਇਹ ਚੀਜ਼ ਥੋੜੀ ਸ਼ਾਮ ਦੇ ਟਾਈਮ ਤੇ ਸਹੀ ਰਹਿੰਦਾ ਗਾ
ਹਾਂਜੀ ਹਾਂਜੀ ਉਹ ਸ਼ਾਮੀ ਸਹੀ ਰਹਿੰਦੀ ਆ ਨਾ ਚੀਜ਼ਾਂ ਹਰੀ ਤਾਂ ਵੀ ਖਾਈਆਂ ਜਾਂਦੀਆਂ
ਹਾਂਜੀ ਸਵੇਰੇ ਤੇ ਵੈਸੇ ਨਹੀਂ ਮਨ ਕਰਦਾ ਆਇਲੀ ਹੋ ਜਾਂਦਾ ਹੈ ਫਿਰ ਦੁਪਹਿਰ ਵੇਲੇ ਵੈਸੇ ਮਨ ਨੀ ਹੁੰਦਾ ਫਿਰ ਸ਼ਾਮ ਵੇਲੇ ਸਹੀ ਰਹਿੰਦਾ ਵੀ ਨਾਲ ਸਨੈਕਸ ਦੇ ਤੌਰ ਤੇ ਚਾਹ ਚੂ ਪੀਤੀ ਜਾਂਦੀ ਹੈ ਨਾਲ ਕੁਛ ਨਾ ਕੁਛ ਡਿਫਰੈਂਟ ਬਣਾ ਕੇ ਨਾ ਬੱਚੇ ਦਾ ਹੀ ਮਨ ਕਰਦਾ ਦਾ ਵੀ ਇਹ ਖਾਵਾਂ ਉਹ ਖਾਵਾਂ ਇਹ ਕੁਛ ਨਾ
ਹਾਂਜੀ
ਹਾਂਜੀ ਜੀ ਜੀ ਜੀ
ਬਣਾ ਕੇ ਦੇਖ ਦੇਖ ਲੈ ਨਾ ਤੁਹਾਨੂੰ ਠੀਕ ਲੱਗੇਗਾ
ਹਾਂਜੀ ਹਾਂਜੀ ਹੋਰ ਤੁਸੀਂ ਬਣਾ ਲਈ ਰੋਟੀ ਪਾਣੀ ਖਾ ਲਈ
ਹਾਂਜੀ ਬਸ ਹੁਣ ਖਾਣੀ ਹੀ ਏ ਮੈਂ ਕਿਹਾ ਚੱਲ ਤੁਹਾ ਤੁਹਾਡੇ ਕੋਲ ਪੁੱਛ ਕੇ ਦੇਖਾਂ ਮੈਂ ਬਣਾਉਣੀ ਸੀ ਮੈਂ ਕਿਹਾ ਚੱਲ ਬਣਾਵਾਂਗੇ ਤੁਹਾਨੂੰ ਤੇ ਜਾਚ ਤਾਂ ਪੁੱਛ ਕੇ ਦੇਖ
ਨਹੀਂ ਨਹੀਂ
ਹਾਂ ਚਲੋ ਠੀਕ। ਕਿ
ਜੀ ਕੋਈ ਗੱਲ ਨਹੀ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ
ਦੀਪ ਆਲੋ ਕੱਟ ਤੋਂ ਹੁਣ।